ਹੈਲੋ ਹੈਲੋ
ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ। ਚਲ ਠੀਕ ਹੋ।
ਹਾਂਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹੋਰ ਕਿਵੇਂ ਯਾਦ ਕੀਤਾ ਤੁਸੀਂ।
ਬਸ ਮੈਂ ਕਿਹਾ ਚਲੋ ਮੈਂ। ਕਿਸੇ ਦਿਨ ਪੁੱਛ ਲਾਂ ਕਿ ਯੋਗਾ ਕਰਨ ਜਾਣਾ। ਕੋਈ ਕਲਾਸਿਸ ਹੈ। ਕੌਣ ਪਤਾ ਮੈਂ
ਹਾਂਜੀ। ਦੇਖੋ ਕਲਾਸਿਸ ਤਾਂ ਬਹੁਤ ਨੇ, ਹੁਣ ਜੋ ਤੁਹਾਡੇ ਘਰ ਦੇ ਨੇੜੇ ਹੈ। ਤੁਸੀਂ ਉਹ ਦੇਖੋ। ਤੇ ਤੇ ਤੁਸੀਂ ਜਾਓ ਯੋਗਾ ਜਾਣਾ ਚਾਹੁੰਦੇ ਹੋ। ਜਾਂ ਕਈ ਤਰੀਕੇ ਚੀਜ਼ਾਂ ਹੁੰਦੀਆਂ ਹੈਗੀ ਯੋਗਾ ਹੁੰਦੀ ਹੈ। ਇੱਕ ਐਰੋਬਿਕ ਡਾਂਸ ਹੁੰਦਾ ਹੈ। ਇੱਕ ਜਿੰਮ ਹੁੰਦੀ ਹੈ। ਇੱਕ ਪਾਵਰ ਯੋਗਾ।
ਅੱਛਾ। ਮੈਂ ਤਾਂ ਸੋਚ ਰਹੀ ਸੀ ‌। ਵੀ ਡਾਂਸ ਚ ਜਾਵਾਂ। ਥੋੜਾ ਜਾ ਫੈਟ ਹੈ ਨਾ ਕੀ ਯੰਤਰ ਆ। ਹੂੰ ਹੈਲੋ, ਹੈਲੋ, ਹੈਲੋ, ਹਾਂਜੀ- ਹਾਂਜੀ ਸੁਣ ਰਹੀ ਆ ਬੋਲੋ, ਮੈਂ ਬਸ ਕਹਿ ਰਹੀ ਸੀ। ਕਿ ਜਿੰਮ ਜੁਆਇਨ ਕਰ ਲਈ ਹੈ।
ਹਾਂਜੀ- ਹਾਂਜੀ ਬਿਲਕੁਲ ਚੱਲਾਂਗੇ। ਮੈਂ ਤੁਹਾਡੇ ਨਾਲ ਜਿਵੇਂ ਤੁਸੀਂ ਤੁਹਾਨੂੰ ਸਹੀ ਲੱਗੇਗਾ।
ਹਾਂ। ਤੇ ਤੁਸੀਂ ਤੁਸੀਂ ਫੇਰ ਕਿੰਨੇ ਵਜੇ ਜਾਂਦੇ ਹੋ।
ਮੇਰਾ ਤਾਂ ਨਾ ਕੋਈ ਸ਼ਡਿਊਲ ਨਹੀਂ ਹੈ। ਹੁਣ ਤਾਂ ਦਿਨ ਤੁਹਾਨੂੰ ਪਤਾ ਜਿਵੇਂ ਬੱਚਿਆਂ ਦੀ ਨਾ ਛੁੱਟੀਆਂ ਨੇ ਨਾ, ਤੇ ਮੈਂ ਚਲੀ ਜਾਂਦੀ ਹਾਂ। ਸਵੇਰੇ ਛੇ ਵਜੇ ਉੱਠਣੀ ਹਾਂ ਤੇ ਸੱਤ ਵਜੇ ਨਿਕਲ ਜਾਣੀ ਹਾਂ। ਸੱਤ ਵਜੇ ਨਾਲ ਨਿਕਲ ਜਾਣੇ ਹੋ।
ਹੂੰ ਅੱਛਾ।
ਤੇ, ਹਾਂਜੀ। ਉੱਥੇ ਆ ਹੋਰ ਦੱਸੋ। ਹੋਰ ਘਰ ਸਭ ਠੀਕ ਹੈ।
ਆਮ ਸਭ ਵਧੀਆ ਬਸ ਮੈਂ ਇਹ ਪੁੱਛ ਰਹੀ ਸੀ। ਮੈਂ ਚਲ ਪੁੱਛਾਂ ਫੋਨ ਕਰਕੇ ਆ ਛੁੱਟੀਆਂ ਵੀ ਚੱਲਦਿਆ ਪਈਆ ਬੱਚਿਆਂ ਦੇ ਸਕੂਲ ਦੀਆਂ ਚਲੋ ਥੋੜੇ ਜਿਹੇ ਐਕਸਰਸਾਈਜ਼ ਹੋ ਜਾਏਗੀ। ਸਕੂਲ ਬੱਚਿਆਂ ਦੀ ਵੀ ਹੋ। ਸਾਡੇ ਵੀ ਮੈਂ ਕਿਹਾ ਬੱਚੇ ਨਾਲ ਲੈ ਜਾਂਗੇ ਆ। ਹੋਰ ਤੁਸੀਂ, ਤੁਸੀਂ ਸਵੇਰੇ ਕਿੰਨੇ ਵਜੇ ਉਠ
ਹਾਂ, ਦੇਖੋ ਬੱਚੇ ਤਾਂ ਦੇਖੋ ਤੁਸੀਂ ਨਾਲ ਲੈ ਕੇ ਜਾਓਗੇ। ਬੱਚੇ ਤਾਂ ਕੁਛ ਕਰਨ ਨੀ ਦੇਣਾ। ਤੁਹਾਨੂੰ
ਹੂੰ। ਬੱਚੇ ਦਾ ਕੁੱਛ ਕਰਨ ਦਿੰਦਾ।
ਤੇ ਤੁਹਾਨੂੰ ਪਤਾ ਹੀ ਹੈ। ਹਾਂਜੀ। ਮੈਂ ਤੁਹਾਨੂੰ ਇੱਕ ਸਲਾਹ ਦਿੰਦੀ ਹਾਂ। ਬੜੀ ਅੱਛੀ ਸਲਾਹ ਦੇਦੀ ਆ ਤੁਹਾਨੂੰ ਕਿ, ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ ਨਾ ਜਿਮ, ਹਾਂਜੀ ਤੇ ਨਾ ਉਸ ਦੇ ਉੱਪਰ ਨਾ ਇੱਕ ਕਲਾਸ ਹੈ ਉਹ ਭੰਗੜਾ ਕਲਾਸ ਐ।
ਅੱਛਾ,
ਜੀ ਉਹ ਫਗੜਾ ਕਲਾਸ ਹੈ ਜਿਵੇਂ ਤੁਸੀਂ ਜਿੰਮ ਚਲੇ ਜਾਓ ਆਪਣੇ ਬੱਚੇ ਨੂੰ ਫਕੜਾ ਕਲਾਸ ਪਾ ਦਉ ਉਹ ਬੱਚਾ ਡਾਂਡ ਡੂਸ ਕਰਦਾ ਰਹੇਗਾ ਤੇ ਇੰਨੀ ਦੇਰ ਅ ਤੁਹਾਡੀ ਐਕਸਰਸਾਈਜ਼ ਹੋ ਜਾਏਗੀ ਤੇ ਫੇਿਰ ਤੁਸੀਂ ਇਕੱਠੇ ਹੋ ਬੱਚੇ ਘਰ ਆ ਜਾਣਾ ਆਪਣੇ ਬੱਚੇ ਦੇ ਨਾਲ
ਤੇ ਸਵੇਰੇ ਕਿੰਨੇ ਵਜੇ ਕਲਾਸਿਸ ਐ।
ਇਹ ਸ਼ਾਮ ਦਾ ਬੈਚ ਹੁੰਦਾ ਬੱਚਿਆਂ ਦਾ ਬੱਚਿਆਂ ਦਾ ਸ਼ਾਮ ਦਾ ਬੈਚ ਹੈ ਪੰਜ ਤੋਂ ਜੀ ਹਾਂਜੀ ਬੱਚਿਆਂ ਵਾਸਤੇ, ਤੇ ਲੇ ਦਾ ਸਾਡਾ ਅਸੀਂ ਲੇਡੀਜ਼ ਦਾ ਜਦੋਂ ਮਰਜੀ, ਜਾਈਏ ਜਿਵੇਂ ਉਹ ਸਵੇਰੇ ਸੱਤ ਵਜੇ ਛੇ ਵਜੇ ਸ਼ੁਰੂ ਹੋ ਜਾਂਦੀ ਹੈ। ਸਵੇਰੇ ਛੇ ਵਜੇ ਤੋਂ ਲੈ ਕੇ ਦਸ ਵਜੇ ਤੱਕ ਹੈਗੀ ਅਤੇ ਫਿਰ ਸ਼ਾਮੀ ਹੈਗੀ ਐ।
ਹੂੰ, ਸਵੇਰੇ ਟਾਈਮ ਸਿਰ ਬੰਦਾ ਉੱਠੇ ਤੇ ਚਲਾ ਜਾਏ।
ਹਾਂਜੀ,
ਮੈਂ ਕਿਹਾ ਬੰਦਾ ਟਾਈਮ ਸਿਰ ਉੱਠਿਆ ਦਾ ਚਲਾ ਜਾਏ ਉੱਠਿਆ ਵੀ ਤੇ ਨਹੀਂ ਨਾ ਜਾਂਦਾ ਸਵੇਰੇ ਸਵੇਰੇ
ਦੇਖੋ ਜੀ ਕੁੱਛ ਪਾਣਾ ਤਾਂ ਕੁਛ ਖਣਾ ਪਏਗਾ ਤੁਹਾਨੂੰ ਅਗਰ ਤੁਸੀਂ ਕੁਛ ਚਾਹੁੰਦੇ ਹੋ ਮੇਰੀ ਬੋਡੀ ਟੋਨ ਰਹੇ ਬੋਡੀ ਸੋਹਣੀ ਰਹੇ ਇਥੇ ਤੋਂ ਨਿੰਦਰ ਆਰਾਮ ਇਹ ਸਭ ਚੀਜ਼ ਤਿਆਗ ਨੀ ਪੈਂਦੀਆਂ।
ਹਾਂ ਤੁਹਾਡੀ ਗੱਲ ਬਿਲਕੁਲ ਸਹੀ ਆ।
ਹਾਂਜੀ ਤੇ ਬਸ ਹੁਣ ਦੇਖੋ ਮੈਨੂੰ ਦੇਖੋ ਮੈਂ ਜਾਵਾਂ ਤਾਂ ਸ਼ਾਮੀ ਵੀ ਜਾ ਸਕਦੀ ਹਾਂ ਬਟ ਮੈਂ ਸਵੇਰੇ ਉੱਠ ਕੇ ਜਾਂਦੀ ਹਾਂ ਕਿਉਂਕਿ ਸਵੇਰੇ ਜ਼ਿਆਦਾ ਇਫੈਕਟਿਵ ਹੁੰਂਦਾ ਹੈ।
ਹੂੰ ਮੇਰੇ ਕੋਲੋ ਫਿਰ ਉੱਠਿਆ ਨੀ ਜਾਂਦਾ ਜਲਦੀ ਰਾਤੀ ਜਿੰਨਾ ਮਰਜ਼ੀ ਲੇਟ ਸੋਜੀਏ ਸਵੇਰੇ ਨੀ ਉੱਠ ਉਠਿਆ ਜਾਂਦਾ ਬਸ ਮੈਂ ਫਿਰ ਉੱਠਣੀ ਆ ਅਹ ਸਾਢੇ ਅੱਠ ਪੌਣੇ ਨੋ
ਬੜੀ ਵਧੀਆ ਗੱਲ ਐ ਜੀ,
ਵੈਸੇ ਵੀ ਛੁੱਟੀਆਂ ਜੂਨ ਸਕੂਲ ਦੀਆਂ।
ਤੁਸੀਂ ਸਾਡੇ ਪੁਣੇ ਨੌੜਦੇ ਹੋ ਮੈਂ ਨੋ ਵਜੇ ਤੱਕ ਆਪਣੀ ਜਿਮ ਐਕਸਸਾਈਜ਼ ਵਗੈਰਾ ਕਰਕੇ ਘਰ ਵੀ ਆ ਜਾਂਗੀ ਪਤਾ।
ਅੱਛਾ,
ਆਹੋ ਨਹੀਂ, ਮੇਰੇ ਮਨ ਚ ਵੀ ਹੁੰਦਾ ਕਿ ਮੈਂ ਵੀ ਆਰਾਮ ਨਾਲ ਸੋਵਾਂ ਬਟਾ ਕੀ ਸਾ ਸਾਡੇ ਘਰ ਕੀ ਹੈ ਸਾਡੇ ਘਰ ਨਾ ਅ ਇਹ ਵੇ ਕਿ ਸਾਡੇ ਘਰ ਨਾ ਨਸ਼ਤਾ ਪਾਣੀ ਪੂਣੇ ਅੱਠ ਵਜੇ ਸ਼ੁਰੂ ਹੋ ਜਾਂਦਾ ਮੇਰੇ ਹਸਬੈਂਡ ਨੇ ਘਰ ਫੈਕਟਰੀ ਜਾਣਾ ਹੁੰਦਾ ਹੈ ਉਹਨਾਂ ਨੂੰ ਵੀ ਅੱਠ ਵਜੇ ਰੋਟੀ ਚਾਹੀਦੀ ਹੁੰਦੀ ਹੈ। ਠੀਕ ਹੈ ਨਾ ਫਿਰ ਮੈਂਨੇ ਕਿਹਾ ਸਾਰੇ ਉਹ ਠੀਕ ਹੋਏ ਨੇ। ਤੂੰ ਸੋ ਕੇ ਕੀ ਕਰਨਾ।
ਨਹੀਂ ਅਸੀਂ ਤਾਂ ਹੁਣ ਬੱਚੇ ਸੀ ਬੱਚੇ ਦੇ ਸਕੂਲ ਨਹੀਂ ਜਾ ਭੇਜਦੇ ਸੀ ਉਦੋਂ ਉਦੋਂ ਅਸੀਂ ਬ ਸਕੂਲ ਭੇਜ ਕੇ ਮੇਰੀ ਦਰਾਨੀ ਉਸ ਟਾਈਮ ਸੋ ਜਾਂਦੀ ਸੀ, ਫਿਰ ਵੇਖ ਕੇ ਮੈਂ ਵੀ ਸੋਚ ਜਾਂਦੀ ਹਾਂ।
ਚਲੋ ਤੁਹਾਡੇ ਘਰ ਦਾ ਸਿਸਟਮ ਹੈਨਾ ਜੀਵੇ ਸਾਡੇ ਘਰ ਤਾਂ ਐਸਾ ਕੁਛ ਨੀ ਹੈਗਾ ਸਾਡੇ ਘਰ ਜਿਵੇਂ ਬੱਚੇ ਜਾਂਦੇ ਨੇ ਬਸ ਪੌਣੇ ਅੱਠ ਵਜੇ ਬੱਚੇ ਗਏ ਨੇ ਫਟਾਫਟ ਨਾਲ ਹੀ ਗੁਰਦੁਆਰੇ ਚਲੇ ਜਾਂਦੇ ਆ, ਗੁਰਦੁਆਰੇ ਉਹ ਮੱਥਾ ਟੇਕ ਆਨੇ ਆ ਆਨੇ ਆ ਨਾਸ਼ਤਾ ਬਣਾਨੇ ਆ ਨਾਲ ਹੀ ਰੋਟੀ ਸਬਜ਼ੀ ਚ ਲੱਗ ਜਾਨੇ ਆ ਦਸ ਸਾਢੇ ਦਸ ਗਿਆਰਾਂ ਵਜੇ ਤੱਕ ਅਸੀਂ ਪੂਰੇ ਵਿਹਲੇ ਹੋ ਜਾਂਨੇ ਹਾਂ, ਹੁਣ ਤੁਸੀਂ ਗਿਆਰਾਂ ਵਜੇ ਤੋਂ ਲੈ ਕੇ ਇੱਕ ਵਜੇ ਤੱਕ ਚਾਹੇ ਸੋਵੋ ਚਾਹੇ ਕੱਪੜੇ ਆਪਣੇ ਦੇਖੋ ਚਾਹੇ ਅਹ ਸਫਾਈਆਂ ਕਰੋ ਸਫਾਈਆਂ ਵੀ ਹੋ ਜਾਂਦੀ ਟੈਸਟਿੰਗ ਵੀ ਹੋ ਜਾਂਦੀ ਸੀ। ਸਾਢੇ ਗਿਆਰਾਂ ਵਜੇ ਤੱਕ ਤਾਂ ਸਭ ਕੁੱਛ ਹੋ ਜਾਂਦਾ। ਕੱਪੜੇ ਅਗਰ ਅਸੀਂ ਕੱਪੜੇ ਧੋਣ ਬੈਠੀਏ ਬੜੇ ਸਾਰੇ ਤਾਂ ਸਾਡੇ ਉਹ ਅਹ ਸ ਅੱਧਾ ਘੰਟਾ ਐਕਸਟਰਾ ਲੱਗ ਜਾਏਗਾ, ਸ਼ਅਗਰ ਅਸੀਂ ਕੱਪੜੇ ਧੋਵਾ ਗੇ ਤਾਂ
ਅੱਛਾ,
ਜੀ ਬਸ ਫੇਰ ਅਸੀਂ ਧਾਕ ਜਾਂਦੇ ਹਾਂ ਫੇਰ ਗਿਆਰਾਂ, ਗਿਆਰਾਂ ਬਾਰਾਂ ਵਜੇ ਜਿਵੇ ਅੱਜ ਸਰੀਰ ਠੀਕ ਨੀ ਹੈਗਾ, ਗਿਆਰਾਂ ਬਾਰਾਂ ਵਜੇ ਸੋ ਜਾਂਨੇ ਆ ਥੋੜ੍ਹੀ ਦੇਰ ਲੇਟ ਜਾਣੇ
ਉੱਠੇ ਆ ਉੱਠੇ ਕੇ ਪਾਣੀ ਪੂਣੀ ਪੀਤਾ ਗਰਮ ਜੀਰੇ ਜੁਰੇ ਵਾਲਾ ਜੀਰੇ ਵਾਲਾ ਪਾਣੀ ਪੀ ਲਿਆ। ਥੋੜ੍ਹੀ ਦੇਰ ਬਾਅਦ ਚਾਹ ਪੀ ਲਈ, ਤੇ ਨਾਲ ਹੀ ਸਮੇਂ ਮਸ਼ੀਨ ਲਾ ਲੈੇ ਕੱਪੜਿਆਂ ਦੇ
ਅੱਛਾ-ਅੱਛਾ,
ਆਪਣੇ ਵੱਖਰੇ, ਵੱਖਰੇ ਕੱਪੜੇ ਧੋਨੇ ਆ ਨਾ ਤੇ ਮੰਮੀ ਬਣ ਮੰਮੀ ਨੇ ਸਾਰੀ ਰਸੋਈ ਰਸੋਈ ਸਾਫ਼ ਕਰ ਦਿੰਦੇ ਨੇ
ਠੀਕ ਹੈ।
ਬਸ ਮੈਂ ਫ੍ਰਰੀ ਤੇ ਵੈਸੇ ਮੈਂ ਹੂਨੀ ਹਾਂ ਸਵੇਰੇ ਬਸ ਸੋਚ ਰਹੀ ਸੀ ਮੈ ਮੈਂ ਨਾ ਹੁਣ ਸਿਲਾਈ ਮਸ਼ੀਨ ਸਿੱਖਾਂ
ਹਾਂ, ਨਹੀਂ ਇਹ ਵੀ ਬੜਾ ਵਧੀਆ ਕੰਮ ਏ ਆਣੀ ਚਾਹੀਦੀ ਇਹ ਸਲਾਈ ਤਾ ਨਾ,
ਮੰਮੀ ਗਈ ਸੀ, ਗੁਰਦੁਆਰੇ ਗਈ ਸੀ ਨਾ ਮੰਮੀ ਕਿਸੇ ਕੋਲ ਲੇਡੀਜ਼ ਪੁੱਛ ਕੇ ਆਏ ਨੇ, ਕਹਿੰਦੇ ਕੋਈ ਗੱਲ ਨੀ ਮੰਮੀ ਕਹਿੰਦੇ ਪਏ ਸੀ। ਤੇ ਮੈਂ ਸਲਾਈ ਜਾਵਾਂਗੀ ਉਹਨਾਂ ਔ ਆਂਟੀ ਕਹਿੰਦੀ ਵੀ ਸੀ ਮੇਰੇ ਕੋਲ ਨਾ ਕਸਟਮਰ ਨੀ ਹਲੇ ਆਯਾ
ਅੱਛਾਅੱਛਾ ਕਿੰਨੇ ਵਜੇ ਨਾਲ ਜਾਓਗੇ ਜਦੋ ਜਾਓਗੇ ਮੈਂ ਵੀ ਬਣਾ ਲਾਂਗੀ ਅਪਣਾ
ਹਾਂ ਬਸ ਮੈਂ ਕੱਲੀ ਜਾਵਾਂਗੀ ਆਪਣੇ ਘਰੋਂ ਇੱਧਰੋਂ ਤਾਂ ਸਾਢੇ ਦਸ ਮੇਰਾ ਜੁਰਾਮ ਮੇਰਾ ਬੱਚਾ ਹੈ ਨਾ ਮੇਰਾ ਕਾਕਾ ਕਾ ਉਹ ਜਾਏਗਾ ਨਾ ਸਕੋ ਟਿਊਸ਼ਨ ਉਹਨੂੰ ਛੱਡ ਕੇ ਸਾਢੇ ਦਸ ਵਜੇ ਫੇਰ ਐਕਟਿਵਾ ਤੋਂ ਲੈ ਕੇ ਉੱਧਰ-ਉੱਧਰ ਉਨ੍ਹਾ ਘਰ ਚਲੇ ਜਾਂਗੇ।
ਠੀਕ ਹੈ। ਚਲੋ ਕੁਛ ਨਾ ਕੁਛ ਤਾਂ ਤੇ ਕਰਨਾ ਚਾਹੀਦਾ। ਜੇ ਬੜਾ ਜ਼ਰੂਰੀ
ਹ ਮ ਹਾਂਜੀ। ਦੇਖ ਰਹੀ ਆਂ ਹੱਲੇ ਤੇ ਸੋਚਿਆ ਨਹੀਂ ਕੁਛ ਵੀ ਸੋਚ ਰਹੀ ਸੀ ਬਸ ਮੰਮੀ ਕਹਿੰਦੀ ਕੋਈ ਗੱਲ ਨਹੀਂ ਹੁਣ ਆਂਟੀ ਨੇ ਕਹ ਤਾ ਨ ਆਂਟੀ ਕਹਿੰਦੀ ਕੋਈ ਨੀ ਨਹੀਂ ਮੈਂ ਹਾਲੇ ਹੋਰ ਲੇਡੀਜ਼ ਪੁੱਛਣਾ ਕਿਸੇ ਹੋਰ ਨੇ ਵੀ ਆਉਣਾ।
ਹਾਂਜੀ।
ਫੇਿਰ ਮੈਂ ਮੈਂ ਤੁਹਾਨੂੰ ਕਰ ਦਵਾਂਗੀ ਫੋਨ ਤੁਸੀਂ
ਨਹੀਂ ਨਹੀਂ ਸਾਢੇ ਦਸ ਵਜੇ ਮੇਰਾ ਨੋਟ ਪੋਸੀਬਲ ਨੋਟ ਪੋਸੀਬਲ ਪੁਰਾ ਸਾਢੇ ਦਸ ਵਜੇ। ਡਾ ਸੇ ਡਸਟਿੰਗ ਸਫ਼ਾਈ ਕਪੜੇ ਕੁੱਪੜੇ ਸਭ ਸਿੱਖਣਗੇ।
ਅੱਛਾ।
ਹਾਂਜੀ। ਸ਼ਾਮੀ ਮੈਂ ਦੇਖਾਂਗੀ ਮੈਂ ਨਾ ਆਪਣੇ ਪੇਕੇ ਜਾਵਾਂਗੀ ਮੇਰੀ ਉੱਥੇ ਭਰਜਾਈ ਹੈਗੀ ਉਹਨੂੰ ਸਿਲਾਈ ਆਉਂਦੀ ਹੈ। ਤੇ ਮੈਂ ਜਾਵਾਂਗੀ ਛੇ ਸੱਤ ਦਿਨਾਂ ਪੇਕੇ ਮੈਂ ਸੋਚਿਆ ਪੰਜ ਛੇ ਦਿਨ ਵਾਸਤੇ ਜਾਵਾਂਗੀ ਤੇ ਮਤਲਬ ਸੂਟ ਹੈਗਾ ਨਾਲ ਲੈ ਕੇ ਜਾਵਾਂਗੀ। ਉਹਨੂੰ ਬੋਲਾਂਗੀ। ਕੱਟਣਾ ਸਿਖਾ ਤੇ ਮੈਂ ਉਹਦੇ ਨਾਲ ਉਹਦੇ ਕੋਲ ਬੈਠ ਕੇ ਸਿਆਂਗੀ ਮੈਂ ਸੋਚਿਆ ਹੋਇਆ। ਕਿ-ਕਿ।
ਠੀਕ-ਠੀਕ ਬਸ ਵਧੀਆ।
ਸਗੋ ਤੁਸੀਂ ਵੀ ਐਵੇਂ ਕਰੋ ਅਗਰ ਤੁਹਾਡੇ ਰਿਸ਼ਤੇਦਾਰ ਵੀ ਕਿਸੇ ਨੂੰ ਆਉਂਦੀ ਏ ਤੇ ਤੁਸੀਂ ਉਸ ਘਰ ਜਾਓ ਪਰ ਪਰ ਬੱਚੇ ਸ਼ਰਾਰਤੀ ਜੇਨ ਕਰਨ ਦਿੰਦੇ ਕੰਮ।
ਤੁੱਸੀ ਕੁੱਛ ਕੰਮ ਕਰਨ ਦੇੰਦੇ ਹੀ ਨਹੀਂ ਮੈਂ
ਕਰਨ ਦਿੰਦੇ ਆ ਤਾਂ ਉਹ
ਮੈਂ ਤਾਂ ਇਹੀ ਸੋਚਿਆ ਦਾ ਇਹਾਂ ਹੀ ਕਰਾਂਗੀ।
ਅੱਛਾ ਹਮ ਠੀਕ-ਠੀਕ ਹੋਰ। ਬਸ ਮੈਂ ਦੇਖਣੀ ਆ ਸਵੇਰੇ ਉੱਠਾਂਗੀ ਹੁਣ ਮੇਰੇ ਸਗੋਂ ਹਸਬੈਂਡ ਵੀ ਕਹਿੰਦੇ ਨੇ ਸਵੇਰੇ ਉੱਠੋ ਹੁਣ ਰਾਤੀ ਅਸੀਂ ਇੰਨੀ ਲੇਟ ਸੁੱਤੇ ਆ ਇੱਕ ਲਾਈਟ ਸੀ ਉੱਠ ਚਲੇ ਗਏ ਛੱਤ ਤੇ ਜੇ ਛੱਤ ਤੇ ਗਏ ਥੱਲੇ ਆਏ ਫੇਰ ਜੇ ਛਾ ਤੇ ਬੈਠੇ ਤੇ ਲਾਈਟ ਆ ਗਈ ਥੱਲੇ ਆਇਆ ਫੇਰ ਲਾਈਟ ਚਲੀ ਗਈ ਫੇਰ ਕੋਠੇ ਗਿਆ ਫੇਰ ਲਾਈਟ ਆ ਕੇ ਥੱਲੇ ਫੇਰ ਲਾਈਟ ਚਲੇ ਗਈ ਦੋ ਤਿੰਨ ਵਾਰਾਂ ਇੰਜ ਹੋਇਿਆ ਪਇ ਫੇਰ ਦੁਬਾਰਾ ਲਾਈਟ ਆ ਗਈ ਥੱਲੇ ਉਤਰਰੇ ਹੀ ਨੀ ਅਸੀ ਫੇ ਮੈਂਰ ਥੋੜ੍ਹੀ ਦੇ ਬਾਅਦ ਜਾਵਾਂਗੇ ਵੈਸੇ ਇਹ ਕਦੋਂ ਐ ਡੇਢ ਘੰਟੇ ਬਾਦ ਥਲੇ ਉਤਰਿਆ ਫੇਿਰ ਅਸੀਂ ਕਮਰੇ ਜਾ ਕੇ ਸੁੱਤੇਿਆ ਏਝ ਹੀ ਤੇ ਸਾਨੂੰ ਦੇਰ ਹਦੇ ਰੋ ਜਾਂਦੀ ਆ ਨਾ ਫੇਿਰ
ਹਮ ਦੇਖੋ ਵੀ ਮਨ ਕਿਦਾਂ ਨੀ ਕਰਦਾ ਸੋਣ ਤੇ ਹੁਣ ਮੇਰਾ ਸਾਡਾ ਆਪਣਾ ਮਨ ਕਰਦਾ ਕਿ ਦ ਸੋ ਜੀ ਬੜਾ ਅਸੀ ਅਨੀ ਹਓ ਸਾਢੇ ਸੱਤ ਵਜੇ ਉੱਠਣਾ ਹੀ ਹੁੰਦਾ ਫਿਰ ਮੈਂ ਕਿਹਾ ਜਿੱਥੇ ਸਾਢੇ ਸੱਤ ਵੀ ਉਥ ਸਾਢੇ ਛੇ ਫਿਰ ਸਾਢੇ ਛੇਠ ਇਹ ਤਾਂ ਸ਼ੁਕਰ ਕਰੋ ਸਾਡ ਸੱਸ ਸਮਾਂ ਬੀ ਇਹ ਸਪੋਰਟਿਵ ਹੈਗੀ ਮੇਰੀ ਦੁੇ ਿੰਦੀ ਹੈ ਜਿਮ ਵਗੈਰਾ ਚਲੇ ਜਾਓ ਤੁਸੀਂ ਪਿੱਛੇ ਸਾਰੇ ਸਾਲ ਰੋਟ ਹੀ ਦੇ ਜ ਖਲੇਰਾ ਸਾਂਭ ਦੇਦੀ ਹੈ ਰਸੋਈ ਵਿਚ ਕਿਸਨੂੰ ਆਡ ਦਿੰਦੀ ਹੈ ਭਾਂਡੇ ਭੂੰਡੇ ਧੋ ਦਿੰਦੀ ਹੈ ਉਹਨੇ ਉਹਨ ਦੇ ਆਣ ਤੱਕ ਮੈਂ ਆਪਣੇ ਹਸਬੈਂਡ ਦੀ ਰੋਟੀ ਬਣਾਉਦੀ ਹਾਂ ਆਪਣੇ ਬੱਚਿਆਂ ਦੀ ਬਣਾਨੀ ਆਪਣੀ ਬਣਾਨੀ ਹਾਂ ਫਿਰ ਫਿਰ ਆਟਾ ਉਟਾ ਗੁੰਨੀ ਹ ਫਿਰ ਸਫਾਈ ਵੀ ਕਰ ਬਸ ਮੇਰਾ ਇਹੀਓ ਕੰਮ ਹੈ, ਉਹ ਨਾਲ ਹੀ ਦੁਪਹਿਰ ਦੀ ਸਬਜ਼ੀ ਅਲੱਗ ਚਲਦੇ ਨਾਲ
ਸਾਡੇ ਤੁਹਾਡੇ ਤੇ ਜੈਂਟਸ ਬਾਜ਼ਾਰ ਨ ਨਾ ਜਾਂਦੇ ਸਾਡੇ ਤਾਂ ਰੋਜ਼
ਨਹੀਂ ਨਹੀਂ ਮੈਂ ਤਾਂ ਦੱਸ ਰਸੋਈ ਤੋਂ ਨੌਸਵਾ ਨੋ ਵੈਲੀ ਹੋ ਜਾਂਦੀ ਹੈ ਰਸੋਈ ਨੂੰ ਵਿਹਲੀ ਹੋ ਕੇ ਕਮਰੇ ਚ ਆ ਗ ਫੇਰ ਉੱਧਰ ਬੈਠ ਕੇ ਫੇਿਰ ਬੱਚਿਆਂ ਨੂੰ ਪੜਾਨਾ ਬੱਚੇ ਕਿੇ ਕਿਤਾਬਾਂ ਦੇਖਾਂ ਚਾਹੇ ਫ਼ੋਨ ਚਲਾਵਾਂ ਚਾਹੇ ਕਮਰਾ ਸਾਫ਼ ਕਰ ਜੋ ਮਰਜ਼ੀ ਕਰਾਂ ਸਾਨੂੰ ਤਾਂ ਆਪਣਾ ਸ਼ਡਿਊਲ ਸਭ ਤੋਂ ਸਹੀ ਲੱਗਦਾ ਫਿਰ ਅਸੀ ਦੁਪਹਿਰੇ ਵੀ ਤਿੰਨ ਵਜੇ ਵਹਲੇ ਹੋ ਜਾਂਦੇ ਆ ਤਿੰਨ ਤੋਂ ਲੈ ਕੇ ਛੇਂ ਵਜੇ ਤਕ ਤੱਕ ਵਿੇਹਲੇਿਆ
ਅੱਛਾ ਅੱਛਾ ਨਹੀਂ ਅੱਛਾ ਹੁਣ ਮੈਂ ਇਸ ਟਾਈਮ ਫਰੀ ਹੁੰਦੀ ਹਾਂ ਚਾਰ ਤੋਂ ਲੈ ਕੇ ਪੰਜ ਵਜੇ ਤੱਕ ਤੇ ਉਹਨ ਮੈਂ ਫੇਿਰ ਮੇਰੇ ਹਸਬੈਂਡ ਨੇ ਗਾਵਾਂ ਵੀ ਰੱਖੀ ਹੋਈ ਨਾ ਦੁੱਧ ਦੁਧ ਹੀ ਪਾਉਣਾ ਹੁੰਦਾ ਵੈ ਉਹਦਾ ਵੀ ਕੰਮ ਜਿਆਦਾ ਖਰਾਬ ਹੁੰਦਾ ਦਾ
ਹਾਂਜੀ ਹਾਂਜੀ
ਹਮ
ਚਲੋ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਕਰਨੀ ਆ ਫੋਨ
ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਹਾਂਜੀ ਬਾਏ ਸਤ ਸ਼੍ਰੀ ਅਕ